ਬਾਂ ਦੇਨ ਹ
ਤੇ ਫੇਰ
ਫੇਰ ਵੀ ਨਹੀਂ ਫ੍ਰੀ ਹੋਏ, ਹੈਲੋ ਹ ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਚਾਲ ਹੈ
ਵਧੀਆ
ਫੇਰ ਤੁਸੀਂ ਉਹ ਕੀ ਉਹ, ਉਹਦੇ ਬਾਰੇ ਕੀ ਕਹਿੰਦੇ ਪਏ ਸੀ ਔਦਨ
ਮੈਂ ਐ ਖਹਿ ਰੀ ਸੀ ਮੈਂ ਇਸ ਵਾਰ, ਟੀਸ਼ਰ ਦਾ ਉਹ ਮੈਂ ਲੜਾਈ ਇਸਸ ਤੁ ਏ ਸੀ ਵੇਖੋ, ਮੇਰੀ ਭੈਣ ਨੇ ਬੇਸ਼ੱਕ ਪਰਸ਼ਾਦ ਨਹੀਂ ਭੇਜਿਆ, ਪਰ ਮੈਂ ਮੇਰੇ ਮਨ ਚ ਤਾਂ ਹੁੰਦਾ ਨਾ ਕਿ ਮੈਂ ਨਾ ਮੈਂ ਪਹਿਲਾਂ ਨਾ ਖਾਵਾਂ, ਉਦੇ ਤੱਕ ਪਹੁੰਚਣ ਚਾਹੀਦੀ ਚੀਜ਼, ਮੇਰੇ ਮਨ ਚ ਇਹ ਹੁੰਂਦਾ
ਹੂ ਹੂ
ਬੇਸਟ, ਮੈਂ ਉਹ ਦੇ ਉਹਦੇ ਮਾਮਲੇ ਚ ਨਾ, ਬਿਲਕੁਲ ਉਹ ਨਹੀਂ ਕਰਦੀ ਈ ਮੈਂ ਕਹਿੰਦੀ ਮੇਰੇ ਤੋਂ ਵੱਧ ਹੋਣੀ, ਵੱਧ ਹੋਣਾ ਚਾਹੀਦਾ ਉਹਦਾ ਚੀਜ਼, ਹੈ ਮੈਂ ਖੁੱਦ ਘੱਟ ਖਾ ਲੈਨੀ ਆਂ
ਹੂ
ਤੇ ਮੇਰੇ ਮਨ ਚ ਇਹ ਸੀ, ਕਿ ਮੈਂ ਉਦੋਂ ਪ੍ਰਸ਼ਾਦ ਵੀ ਰਖਵਾਇਆ ਸੀ, ਉਹਨੂੰ ਮੈਂ ਕਿਹਾ ਵੀ ਕਿ ਪ੍ਰਸ਼ਾਦ ਲੈ ਜਾ ਉਹ ਕਹਿੰਦਾ ਖੁਦ ਦੇਣਾ, ਹੁਣ ਮੈਂ ਮੈਂ ਥੋੜਾ ਨਾ ਜਾਵਾਂਗੀ ਰਾਤੀ ਟਾਈਮ, ਗਲੀਆਂ ਵਿੱਚ, ਮੁੰਡੇ ਤੇ ਆ ਜਾਂਦੇ ਨੇ, ਤੇ ਤੇ ਮੈਂ ਗਈ ਨੀ ਪ੍ਰਸ਼ਾਦ ਦਿੱਤਾ ਨੀ, ਫਿਰ ਮੇਰੇ ਮੇਰਾ ਮਨ ਤੇ ਦੁਖੇਗਾ ਨਾ, ਕਿ ਮੇਰੇ ਪ੍ਰਸ਼ਾਦ ਦਾ ਅਪਮਾਨ ਕਰਦਾ ਨਿਰਾਦਰ ਕਰਦਾ ਹੈ, ਤੇ ਮੈਂ ਕਿਉਂ ਪ੍ਰਸ਼ਾਦ ਲਵਾਂ ਉਹਦਾ ਮੈਂ ਇਸ ਕਰਕੇ ਪ੍ਰਸ਼ਾਦ ਵੀ ਲੈਗੀ ਸੀ, ਉਹਦਾ ਮੈਨੂੰ
ਤੇ ਗ਼ਲਤੀ ਉਹਦੀ ਵੀ ਹੈ, ਉਹਨੇ ਵੀ ਪ੍ਰਸ਼ਾਦਨਦਰ ਕਰਦਾ, ਤੇ ਇਹਦੇ ਵਿੱਚ ਤੇ ਗਲਤੀ ਤੁਹਾਡੀ ਵੀ ਹੈ, ਤੁਸੀਂ ਵੀ ਪ੍ਰਸ਼ਾਰ ਨੂੰ ਮਨਾ ਕਰਦੇ ਪਏ ਹੋ
ਅੱਗੋਂ, ਮੈਂ ਮੈਂ ਕਿਹਾ ਪ੍ਰਸ਼ਾਦ ਲੈ ਜਾ, ਅੱਗੋਂ ਕੀ ਜਵਾਬ ਆਇਆ ਕੀ ਕੋਈ ਨੀ, ਬਈ ਆਪਾਂ ਤੇ ਮੂੰਹ ਲਾ ਲਿੱਤਾ ਪ੍ਰਸ਼ਾਦ ਕੀ ਤੂੰ ਕੀਸੀ ਹੋਰ ਨੂੰ ਦੇ ਦੇ, ਅਹ ਸਾਨੂੰ ਭੂਆ ਦਾ ਮੁੰਡਾ ਦੇ ਗਿਆ ਸੀ ਇੱਕ ਗੱਲੋ ਤੋ ਸਹੀ ਵੀ ਐ ਕਿ ਸਾਡੇ ਤੇ ਮੂੰਹ ਲੱਗ ਗਿਆ ਹੈ, ਕਿਸੇ ਕਿਸੇ ਨਸੀਬ ਹੁੰਦਾ ਪ੍ਰਸ਼ਾਦ ਵੀ ਉਹਨਾਂ ਦੇ ਮੂਹ ਲਾ ਜਿਹਨਾਂ ਦਾ ਨਹੀਂ ਲੱਗਿਆ ਹੋਇਆ, ਵੀ ਸਾਡੇ ਤਾਂ ਮੂਹ ਲਗ ਆ ਤੇ, ਇੱਕ ਚੀਜ਼ ਉਹ ਤੋਂ ਗਲਤ ਵੀ ਹੈ। ਕੀ ਸਪੇਸ਼ਲ ਰੱਖਿਆ ਹੈ, ਮੈਂ ਜੀ, ਮੇਰੇ ਪ੍ਰਸ਼ਾਦ ਦਾ ਅਪਮਾਨ ਕਰਦਾ ਪਿਆ। ਤੂੰਂ ਸਿੱਧਾ ਬੋਲ ਨਹੀਂ ਲੈਣਾ, ਤੂੰ ਇਵੇਂ ਕਿਉਂ ਕਹਿ ਰਹੇ ਵੀ ਆਪਾਂ ਮੂੰਹ ਲਾ ਲਿੱਤਾ, ਤੂੰ ਕਿਸੇ ਹੋਰ ਨੂੰ ਦੇ ਦੇ ਇੱਦਾਂ ਤਾਂ, ਮੈਂ ਵੀ ਕਹਿ ਸਕਦੀ ਸੀ, ਕਿ ਮੇਰੀ ਭੈਣ ਪ੍ਰਸ਼ਾਦ ਦੇਗੀ ਸੀ, ਹੁਣ ਨ ਆਪਾਂ ਲੈਣਾ ਪ੍ਰਸ਼ਾਦ
ਫੇਰ ਉਹ ਦੇਣ ਜ ਤੇ, ਉਹਨਾਂ ਨੇ ਤੇ ਆਪਣੇ ਵੱਲੋਂ ਦੇਣਾ ਸੀ ਨਾ।
ਅਤੇ ਫਿਰ ਮੈਂ ਵੀ ਤਾਂ ਦੇ ਰਹੀ ਸੀ ਨਾ
ਅਰੇ ਛੱਡ, ਇਕ ਗੱਲ ਦੁੱਧ ਵਿੱਚ ਜਿੰਨਾ ਪਾਣੀ ਪਾਈ ਜਾਓਗੇ, ਓਨੀ ਲੱਸੀ ਬਣੀ ਜਾਣੀ ਹੈ, ਜਿਆਦਾ ਗੱਲ ਨੂੰ ਨਹੀਂ ਖਿੱਚੀ ਦਾ ਗੱਲ ਨੂੰ ਛੱਡ ਪਰੇ ਕਰੀ ਦਾ
ਹੁਣ ਪ੍ਰਸ਼ਾਦ ਉੱਧਰੋਂ ਵੀ ਆਇਆ ਸੀ ਮੰਨਦਿਆਂ ਆਂ, ਤੇ ਇੱਧਰੋਂ ਵੀ ਲੈ ਲਓ, ਕੋਈ ਉਹ ਥੋੜ੍ਹੀ ਹੋ ਗਿਆ ਪ੍ਰਸ਼ਾਦ ਆ ਗਿਆ ਹੁਣ ਭੂਆ ਦਾ ਮੁੰਡਾ ਦੇ ਗਿਆ, ਤੇ ਅੱਛੀ ਗੱਲ ਏ ਇੱਧਰੋਂ ਵੀ ਲੈ ਲਓ ਚੁੱਪ ਚਾਪ, ਮਨਾ ਕਿਉਂ ਕਰਨਾ ਕਿ ਨਹੀਂ ਲੈਣਾ
ਤੇ ਅਹ ਪਾਪਾ ਹੱਥ ਜਾਂ ਆਪਣੇ ਛੋਟੀ ਭੈਣ ਦੇ ਹੱਥ ਭੇਜ ਦੇਣਾ
ਨਹੀਂ ਅੱਛਾ ਨ ਲੱਗਦਾ, ਮੈਂ ਮੈਂ ਵੀ ਭੇਜਦੀ ਨੀ ਸਾਨ ਉਹ ਨੀ ਕੁੱਛ ਕਹਿਣਗੇ, ਗਲੀ ਪੜੋਸ ਤੇ ਕਹੇਗਾ ਨਾ ਮਹੱਲਾ ਉਹ ਮਹੱਲਾ ਛੱਡਦਾ ਤੁਹਾਨੂੰ ਆਪਣੇ ਮਹੱਲੇ ਦੀ ਪਤੈ ਹਜੇ ਤੇ ਉਹ ਆਉਂਦਾ ਨੀ ਇੱਥੇ ਤਾਂ ਐ ਹਾਲੇ ਉਹ ਬਾਈਚਾਂਸ ਬਾਹਰ ਆਉਣ ਲੱਗ ਗਏ ਪਤਾ ਨੀ ਕੀ ਹੋ ਜਏਗਾ ਕੀ ਗੱਲਾਂ ਬਨਾਉਣ ਲੱਗ ਜਾਣਗੇ ਸਾਡੇ ਪੜੋਸੀ ਨੂੰ
ਘਰ ਅਸੀਂ ਲੈਆਣਾ ਹੀ ਨੀ ਵਿਆਹ ਤੋਂ ਪਹਿਲੇ ਤਿਓਹਾਰ ਅਸੀਂ ਤੇ ਉਦੋਂ ਹੀ ਲਿਆਵਾਂਗੇ ਜਦੋਂ ਵਿਆਹ ਹੋਏਗਾ।
ਬਸ ਫੇਰ ਅੱਜ ਕੱਲ ਲੋਕੀ ਆਪਣੇ ਤੇ ਲੁਕਾ ਪਾਉਂਦੇ ਨੇ ਤੇ ਸਵਾਦ ਲੈਂਦੇ ਨੇ ਦੂਜਿਆਂ ਦੀ ਗੱਲਾਂ
ਉਹ ਤੇ ਕੋਈ ਨੀਚੇ ਅੱਜ ਉਹ ਜੇ ਕਿਸੇ ਦਾ ਸੁਵਾਦ ਲੈਂਦੇ ਆ ਨਾ ਤੇ ਕੱਲ ਨੂੰ ਉਹਨਾਂ ਦਾ ਵੀ ਸੁਵਾਦ ਬਣਦੇ ਨੇ ਆ
ਹਣ ਮਾਸੀ ਕਹਿੰਦੀ ਕਿ, ਮੈਂ ਆਪਣੀ ਕੁੜੀ ਨੂੰ ਛੁਡਵਾ ਮ ਉਹਦੀ ਕਾਟਾ ਕਰਾਤਾ ਇਵੇਂ ਤੇ ਦੇਖੋ ਉਹਦੀ ਮਾਂ ਸੋਚਣ ਵਾਲੀ ਗੱਲ ਮਾਂ ਨੇ ਕਿਹਾ ਹੁਣ ਛੋੜ ਦੇ ਤ ਉਹਨੇ ਛੱਡ ਦਾ
ਨਹੀਂ ਕ ਉਹਨੇ ਕਿਹਾ ਵੀ ਉਹਦੀ ਨਾ ਉਹਦੇ ਨਾਲ ਕੋਈ ਗੱਲ ਹੋਈ ਸੀ ਬਹਿਸ ਹੋਈ ਸੀ।
ਹਾਂ
ਤੇ ਤਾਂ ਕਰਕੇ ਫਿਰ ਉਹਨੇ ਛੱਡਤਾ ਤੇ ਮੈਂ ਉਹਦਾ ਨੰਬਰ ਵੀ ਬਲੋਕ ਚ ਪਾਤੇ ਨੇ, ਕਈ ਕੁਛ ਕਰਕੇ
ਲੜਾਈਆਂ ਹੋਂਦੀ ਰਹਿੰਦੀ ਹੈ ਇਵੇਨ ਮੇਰੀ ਵੀ ਹੁੰਦੀ ਹੈ ਲੜਾਈ ਹੁਣ ਮੈਂ ਹੁਣ ਉਹਦੋਂ ਲੱਗਤੀ ਨਾ
ਜ਼ਿਆਦਾ ਇਹ ਵਾ ਕਿ, ਉਹਨੇ ਆਪਣੇ ਟੇਵੇ ਦਿਖਾਏ ਨੇ ਟੇਵੇ ਚ ਉਹ ਨੀ ਮਿਲਿਆ, ਤਾਂ ਕਰਕੇ ਕਹਦੀ ਮੈਂ ਨੀ ਕਰਨਾ ਮੇਰਾ ਮਨ ਨੀ ਹਣਾ
ਉਹ ਤੇ ਦੇੇਖੋ, ਰੱਬ ਨੂੰ ਹੀ ਪਤਾ ਕੀ ਸੱਚ
ਉਹ ਬਾਕੀ ਦੇਖੋ ਜਦੋਂ ਗਲੇ ਪੈਣਾ ਨਾ ਢੋਲ ਸਭ ਨੂੰ ਪਤਾ ਲੱਗਣਾ ਹੀ ਲੱਗਣਾ।
ਉਹ ਤੇ
ਅੱਜ ਨੀ ਕੱਲ ਕੱਲ ਨੀ ਪਰਸੋਂ ਕਦੀ ਨਾ ਕਦੀ ਤੇ ਪਤਾ ਲੱਗਦਾ ਹੀ ਨਾ
ਫੇਰ ਅੱਜ ਕੀ ਬਣਾਉਣਾ ਤੁਸੀਂ
ਰਾਤ ਵਾਸਤੇ, ਰਾਤੀ ਮੈਂ ਸੋਚਦੀ ਪਈ ਨਮਕੀਨ ਚਾਵਲ ਬਣਾ ਲਈਏ।
ਹਾਂ, ਬਹੁਤ ਦਿਨ ਹੋ ਗਏ
ਹਾਂ ਗ ਤੇ ਬੜੇ ਖੁਸ਼ ਹੋ ਗਏ ਹੋਣੇ, ਉਹ ਤੁਹਾਡੇ ਮਨ ਚ ਲੱਡੂ ਫੁੱਟ ਗਏ ਹੋਣੇ ਆ।
ਤੁਸੀਥੇ ਬੜਾ ਤੇਜ਼ ਹੈਗੇ ਹੋ ਮਨ ਦੀ ਗੱਲਮਨ ਦੀ ਗ
ਸਾਡੇ ਮਨ ਚ ਲੱਡੂ ਫੁੱਟਣਾ ਵੀ ਹਨ ਹੁ
ਅ ਚੋਲ ਬਣਾਵਾਂਗੇ, ਅੱਜ ਪੱਕਾ ਬਣਾਵਾਂਗੇ ਚੋਲ
ਪਰ ਬਣਾਉਣੇ ਥੋੜ੍ਹੇ ਹੀ ਹੈ, ਕਿ ਜਿਹੜੇ ਕੱਲ੍ਹ ਨਾ ਬਚਣਗੇ ਉਹ ਵੀ ਕੱਲ ਪੱਕੀ ਕਾਸਤੀ ਹੈਗੀ ਹੈ।
ਕਿ ਮੈਂ ਦਸੀ ਚੌਲ ਪਹਿਲੇ ਵੀ।
ਚੱਲ ਦੇਖ ਲਾਂਗੇ। ਹੋਰ ਹੋਰਤੀ ਫੇਰ ਜਾਣਾ ਵਾ ਚਾਚੀ ਘਰ।
ਤੇ ਮੈਨੂੰ ਗੁੱਸਾ ਏਸ ਕਰਕੇ ਕਰ ਦਾ ਐ ਫੇਰ ਫੇਰ ਮੇਰੇ ਵਾਸਤੇ ਬਿਲਕੁਲ ਟਾਈਮ ਨੀ ਓਦੇ ਵਾਸਤੇ।
ਕੋਈ ਨੀ ਜਦੋਂ ਟੈਮ ਆਣਾ ਓਨੇ ਗੱਲਾਂ ਈ ਕਰਨੀਆਂ ਕੀ ਕਰਨਾ।
ਪਰ ਮਨ ਚ ਤੇ ਹੁੰਦਾ ਐ ਨਾ ਕਿ ਪਹਿਲੇ ਇੰਨੀ ਗੱਲਾਂ ਕਰਦਾ ਰਹਿੰਦਾ ਸੀ ਹੁਣ ਮੈਂ ਘਰ ਦੱਸਤਾ ਐ। ਜੇ ਓ ਕੁੱਛ ਵੀ ਹੁਣ ਜਾਦਾ ਚੋੜ ਹੋ ਗਿਆ ਹੁਣ ਕੋਈ ਪਰਵਾਹੀ ਨਹੀਂ ਉਹਨੂੰ ਪਤਾ ਉੇ ਹੋਣਾ ਜੋ ਮਰਜ਼ੀ ਜਥੋਂ ਮਰਜ਼ੀ ਨਾਓ
ਫੇਿਰ
ਵੀ ਉਹ ਤੁਸੀਂ ਫੇਰ ਪੇਰ ਤੇ ਦੇਖ ਰਖ ਹਨਾ ਕਿ ਬੰਦੇ ਦੇ ਮਨ ਚ ਹੁੰਦਾ, ਕਿ ਪਹਿਲੇ ਪੂਰਾ ਦਿਨ ਗੱਲਾ ਕਰਦਾ ਸੀ। ਪਹਿਲੇ ਮੈਨੂੰ ਫੋਨ ਨਹੀਂ ਮਿਲਦਾ ਸੀ ਮੈਂ ਤਰਸਦੀ ਸੀ ਕਿ ਮੇਰੀ ਗੱਲ ਕਦੋਂ ਹੋਏਗੀ। ਤੇ ਉਹ ਵੀ ਤਰਸਦਾ ਸੀ ਕਿ ਕਦੋਂ ਫੋਨ ਮਿਲੇਗਾ ਇਹਨੂੰ?
ਆਹੋ। ਪਹਿਲੇ, ਪਹਿਲੇ, ਤਾਨੂੰ ਤਾਂ ਪਹਿਲੇ ਤੁਹਾਨੂੰ ਤਾਂ ਲੱਗਦਾ ਸੀ ਕਿ ਪਹਿਲੇ ਤੁਹਾਨੂੰ ਫੋਨ ਘੱਟ ਮਿਲਦਾ ਸੀ, ਹੁਣ ਫੋਨ ਤੁਹਾਡੇ ਕੋਲ ਸਾਰਾ ਦਿਨ ਰਹਿੰਦਾ ਹੈ, ਪਹਿਲੇ ਵੀ ਤੇ ਜਦੋਂ ਮਿਲਦਾ ਸੀ ਉਦੋਂ ਹੀ ਕਰਦਾ ਸੀ ਨਾ।
ਨਹੀਂ। ਪਹਿਲੇ ਕਰਦਾ ਸੀ ਗੱਲ, ਥੋੜ੍ਹੀ ਬਹੁਤ ਫੈਕਟਰੀ ਤੋਂ ਆਣਾ, ਆਂਦੇ ਈ ਫੋਨ ਕਰਨਾ। ਹੁਣ ਤੇ ਹੈ ਹੀ ਨੀ, ਫੈਕਟਰੀ ਆ ਕੇ ਕੇਗਾ, ਰਾਮ ਨਾਲ ਮੈਂ ਰੋਟੀ ਨ ਖਾਵਾਂ ਕੋਈ ਇਹ ਹ ਆਏ ਏ ਹੁਣ।
ਪਹਿਲੇ, ਪਹਿਲੇ ਏਦਾਂ ਹੀ ਪਹਿਲੇ ਓਦੇ ਵਿੱਚ ਬਚਪਨਾ ਸੀ, ਨਿਆਣਾ ਪੁਣਾ ਸੀ, ਹੁਣ ਓ ਸਿਆਣਾ ਹੋ ਗਿਆ ਐ।
ਨਿਆਣਾ, ਬੁੱਢਾ ਨੀ ਹੋ ਗਿਆ ਓ?
ਬੁੱਢਾ ਨੀ ਹੋਇਆ, ਸਮਝਦਾਰ ਹੋ ਗਿਆ ਵੀ ਜਆਦਾ ਗੱਲ ਕਰਨੀ ਬੇਕਾਰ ਐ।
ਕਿ ਏਨਾ ਬੇਕਾਰ ਨੀ, ਦੋਸਤਾਂ ਨਾਲ।
ਜੇ ਓ, ਓਦਾ ਨਾ ਨਾ ਹੁੰਦਾ ਤੈਨੂੰ, ਤੇਰੇ ਨਾਲ ਕੋਈ ਤੇ ਫੇਰ ਔ ਤੈਨੂੰ ਏ ਅਪਣੀ ਭੈਣ ਦੇ ਫੰਕਸ਼ਨ ਤੇ ਨਾ ਏਦਾਂ ਬੁਲਾਂਦਾ?
ਨਾ ਬੁਲਾਏ, ਮੈਨੂੰ ਪਰਵਾ ਈ ਨੀ ਏ।
ਤੈਨੂੰ ਪਰਵਾਹ ਕਿਦੀ ਤੇਨੂੰ ਤੇ ਮਾਂ ਪਿਓ ਦੀ ਨੀ ਪਰਵਾਹ ਹੈਗੀ, ਓਦੀ ਪਰਵਾਹ ਕਿੱਥੋਂ ਹੋਣੀ ਐ?
ਏ ਨ ਸਾਰਿਆਂ ਤੋਂ ਮਨ ਉੱਠੀ ਜਾਂਦਾ, ਹੁਣ ਨੀ ਮੇਰਾ ਮਨ। ਵੱਜਦਾ, ਵੱਜਦਾ ਫੇਰ।
ਏ ਮਨ ਚਂਚਲ ਐ, ਏ ਮੇਨ ਚਂਚਲ ਨੂੰ ਕਿੱਦਾਂ ਸਮਝਾਇਆ ਜਾਏ ਰੱਬ ਵੀ ਜਾਂਦਾ ਐ। ਸੇਰੇ ਪਰਮਾਤਮਾ ਅਗੇ ਹੱਥ ਜੋੜਿਆ ਕਰ, ਸਵੇਰੇ ਉਠਕੇ ਗੁਰਦੁਆਰੇ ਜਾਏਆ ਕਰ, ਮੰਦਰ ਜਾਏਆ ਕਰ। ਸਾਵਣ ਆ ਗਆ ਐ, ਸਿਵਜੀ ਤੇ ਜਲ ਚੜਾਇਆ ਕਰ। ਤੇੇਰਾ ਦਿਮਾਗ ਸਿੱਧੇ ਪਾਸੇ ਜਾਏ, ਨਾਲ ਮੈਨੂੰ ਵੀ ਲਿਜਾਇਆ ਕਰ, ਮੈਨੂੰ ਵੀ ਉੱਦਮ ਦੇ।
ਪਲੀਜ਼ ਯਾਰ
ਨਾ ਜਾ ਦੂਰ, ਫੇਰ ਏਥੇ ਈ ਅੰਮਾ ਤੇ ਈ ਜਲ ਚੜ੍ਹਾਇਆ।
ਸੋਚ ਰਹੀ ਸੀ ਮੈਂ ਵੀ ਸੋ ਮਾਰ ਸਟਾਰਟ ਕਰਨ।
ਮੈਂ ਵੀ ਸੋਮਵਾਰ ਤੋਂ, ਓ ਜੇ ਓਥੇ ਨਾ ਨਾ ਜਾਏਆ ਕਰ ਫਿਰ ਏਥੇ ਜਾਵਾਂਗੇ।
ਤੇ ਤੁਸੀਂ ਵੀ ਤੇ ਸ਼ ਸੰਗਣ, ਮੰਗਣ ਕਰਜ, ਤਾਲੇ ਲਾਣੇ ਨੇ, ਓਹ ਲਾਣੇ ਨੇ, ਐ ਲਾਣੇ ਨੇ।
ਸਵੇਰੇ ਸਵੇਰੇ ਥੋੜਾ ਤਾਲੇ ਮਾਰਦੇ, ਸਵੇਰੇ- ਸਵੇਰੇ ਤੇ ਏਦਾ ਈ ਕੁੰਡੇ ਲਾ ਕੇ ਚੱਲ ਜੀ ਦਾ। ਏਥੇ, ਮੰਦਰ ਈ ਤੇ ਜਾਣਾ ਹੁੰਦਾ ਕੋਲ ਈ।
ਫੇਰ ਬਾਈਜਾ, ਸਾਹਮਣੇ ਗੋਦੜੇ ਮੰਦਿਰ ਜਾਣ ਨੂੰ ਹੋਏ।
ਨਹੀਂ, ਉੱਥੇ ਕਿ ਲਉਣਾ ਵਣਾ। ਹੋਰ।
ਬਸ ਵਧੀਆ, ਤੁਸੀ ਸੁਣਾਓ।
ਮੈਂ ਅੱਜ ਰੋਟੀ ਖਾਧੀ ਤਾਂ ਹੈ ਪਰ ਮੈਨੂੰ ਪਤਾ ਨੀ ਐਂਜ ਲੱਗਣ ਡਿਆ ਮੇਰਾ ਢਿੱਡ ਖਾਲੀ ਖਾਲੀ ਹੈ।
ਤੁਸੀਂ ਭੱਦ ਮਾਲਦੇ
ਹੈਂ?
ਪੱਦ ਮਾਰੀ, ਫਿਰ ਗੈਸ਼ ਨਿਕਲੀ ਜੇ।
ਹਾਂ, ਮੈਨੂੰ ਹੁਣ ਗੈਸ ਬੜੀ ਬਣਨ ਡੀ ਹੈ ਔਰ ਪੱਦ
ਬਸ, ਫੇਰ ਉਹ ਖਾਲੀ ਢਿੱਡ ਹੋਣਾ ਹੀ ਏ ਫਿਰ।
ਉਹਦੇ ਨਾਲ ਖਾਲੀ ਤਿਨ ਹੁੰਦਾ ਵਾ ਉਹ ਨਾਲ ਸਿਰਫ ਗੈਸ ਨਿਕਲਦੀ ਆ।
ਤੇ ਸਾਡਾ ਖਰਦ ਡਾਇਜਸਟ ਹੁੰਦਾ ਹੈ। ਤੂੰ ਭੱਜ ਤੇ ਫਿਰ ਅਸੀ
ਨਿਕਲ ਜਾਂਦਾ ਐ, ਫਿਰ ਤੇ ਮੁਨ ਤੇ ਪਤਾ ਈ ਨਈ।
ਪਚ ਜਾਂਦਾ ਐ, ਥੋੜਾ ਬਾਥਰੂਮ ਚ ਚੱਲ ਜਾਂਦਾ, ਥੋੜਾ ਪੋਟੀ ਚ ਥੋੜਾ ਭਰ
ਏ ਤੇ ਡਾਕਟਰ ਔ?
ਜਰਨਲ ਨੌਲੇਜ ਦੀ ਗੱਲਾਂ ਹੈਗੀਐਂ।
ਅੱਛਾ।
ਹਾਂ ਫੇਰ ਬਾਏ।
ਠੀਕ ਐ। ਹੁਣ ਨਈ ਓ ਭਾਵੇਂ ਤੇ ਰੋਟੀ ਉਡੀਕਦੇ ਹੋੁਣ ਵਿਆ
ਫੋਨ ਕਰਦਾਂ ਗੀ।
ਅੱਛਾ।
ਕੀ ਗੱਲ ਹੋ ਗਏ ਚੱਲ ਪੈ ਗਿਆ ਕਿ ਤੁਹਾਨੂੰ।
ਤੇ ਜਦੋਂ ਉਹ ਆਏਗੀ ਉਦੋਂ ਭਗਦੇਣੀ ਆ।
ਹਮ।
ਅੱਛਾ। ਜਿਆਦਾ ਜਣੇ ਆਉਂਦੇ ਨੇ।
ਰੇ
ਮੈਨੂੰ ਲੱਗਦਾ ਤੁਹਾਡੇ ਮੱਥੇ ਤੇ ਵੀ ਅੰਬ ਨਿਕਲਦਾ ਪਿਆ ਵਾ। ਤੇ ਮੇਰੇ ਵੀ ਨਾ ਇੱਥੇ ਫੁੱਲ ਗਿਆ। ਇੱਥੇ ਦਰਦ ਹੁੰਦੀ ਹੈ ਅੱਜ ਬੜੀ ਨੱਕ ਦੇ ਕੋਲ ਐ ਲੱਗਦਾ ਜਿਦਾ ਦਾਣਾ ਨਿਕਲਣ ਲੱਗਦਾ।
ਕੈਪਸੂਲ ਦੀ ਗੋਲੀ ਲੈਕੇ ਆਵਾਂਗੀ।
ਹਮ ਚਲੋ। ਮੇਰੇ ਨਾ ਜੋਤ ਦਾ ਟੈਮ ਹੋ ਗਿਆ ਹ ਮੈਂ ਜੋਤ ਜਗਾਉਣੀ ਆ। ਠੀਕ ਹੈ ਜੀ ਫੇਰ ਕਰਾਂਗੇ ਗੱਲ।